ਹੈਲੋ। ਹੈਲੋ,
ਹੈਲੋ, ਹੈਲੋ? ਹੈਲੋ ਹਾਂ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ- ਸਤਿ ਸ਼੍ਰੀ ਅਕਾਲ।
ਹੋਰ ਜੀ ਮੈਂ ਠੀਕ ਹਾਂ, ਤੁਸੀਂ ਸੁਣਾਓ ਆਂਟੀ ਠੀਕ ਹੋ?
ਹਾਂ ਠੀਕ ਹਾਂ, ਆਪਣੀ ਸੁਣਾਓ ਹੋਰ ਸਭ ਪਰਿਵਾਰ ਠੀਕ ਘਰ?
ਹਾਂਜੀ- ਹਾਂਜੀ ਸਭ ਠੀਕ ਨੇ। ਹੋਰ ਤੁਸੀਂ ਠੀਕ ਸੀ, ਅੰਕਲ- ਅੰਟੀ ਹੁਣੀ ਠੀਕ ਸੀ ਊਪਰ। ਹਨ ਅੱਛਾ- ਅੱਛਾ। ਹੋਰ ਕੀ ਕਰਦੇ ਪਏ ਸੀ।
ਬਸ ਹੁਣ ਰਾਤ ਦੀ ਤਿਆਰੀ, ਸਵੇਰੇ ਫੇਰ ਨਾਸ਼ਤਾ। ਦੁਪਹਿਰੇ ਖਊ ਹੁਣ ਰਾਤ ਦੀ ਤਿਆਰੀ ਹੁੰਦੀ।
ਹਾਂ ਉਹ ਤੇ ਹੈ ਈ ਹੈ। ਹਾਂਜੀ- ਹਾਂਜੀ ਅੱਜ ਤਾਂ ਬਾਰਿਸ਼ ਹੁੰਦੀ ਰਹੀਏ। ਤੇ ਹਾਂ, ਹਾਂ ਨਹੀਂ ਤੇ ਦੋ- ਤਿੰਨ ਦਿਨ ਤੋਂ ਤੇ ਐਡੀ ਗਰਮੀ ਹੋਈ ਹੂਈ ਸੀ, ਗੁੰਮਾ ਬਣਿਆ ਹੋਇਆ ਸੀ।
ਹਾਂਜੀ- ਹਾਂਜੀ, ਹਾਂਜੀ। ਬਾਹਰ ਨਿਕਲਣ ਤੇ ਦਿਲ ਈ ਨੀ, ਹਾਂ ਆ ਸਹੀ ਗੱਲ।
ਹਾਂ ਆ।
ਮੈਂ ਦਰਜੇਆਣੀ ਨੂੰ ਸੂਟ ਦਿੱਤਾ ਹੋਇਆ ਸੀ। ਤੇ ਗਰਮੀ ਕਰਕੇ ਦਿਲ ਹੀ ਨਹੀਂ, ਫੋਨ ਆਉਂਦੇ ਪਏ ਸੂਟ ਲੈ ਜਾਓ- ਸੂਟ ਲੈ ਜਾਓ। ਦਿਲ ਹੀ ਨਹੀਂ ਕਰਦਾ ਪੈਆ ਸੀਂ ਬਾਹਰ ਨਿਕਲੇ ਏੜੀ ਗਰਮੀ ਚ। ਅੱਜ ਮੌਸਮ ਜਰਾ ਸਹੀ ਹੋਇਆ, ਮੈਂ ਕਿਹਾ ਚਲੋ। ਸੂਟ ਆਪਣਾ ਚੁੱਕ ਕੇ ਲੈ ਕੇ ਆਵਾ। ਕਹਿੰਦੇ ਕੀ ਗੱਲ ਆ ਆਣ ਉਹ। ਕਹਿਣ ਲੱਗ ਆਂਟੀ ਕੀ ਗੱਲ ਤੁਸੀਂ ਸੂਟ ਨੀ ਆਏ ਲੈਣ, ਮੈਂ ਕਿਹਾ ਬਸ। ਬਈ ਗਰਮੀ ਬੜੀ ਹੈਗੀ ਦਿੱਲ ਨੇ ਕੀਤਾ ਸੀ ਆਉਣ ਤੇ, ਨਿਕਲਦੇ ਨੀ ਸੀ ਬਾਹਰ। ਏਡੀ ਗਰਮੀ ਧੁੱਪ 'ਚ। ਹੁਣ ਜਿਹੜਾ ਮੌਸਮ ਸਹੀ ਹੋਇਆ ਹਾਂ। ਮੈਂ ਕਿਹਾ ਚਲੋ ਲੈ ਕੇ ਆ ਸੂਟ ਚੁੱਕ ਕੇ ਆਵਾਂ ਆਪਣਾ, ਤੇ ਮੈਂ ਸੂਟ ਲੈ ਕੇ ਆਈ ਸੀ ਹੁਣ।
ਅੱਛਾ-ਅੱਛਾ।
ਹਾਂਜੀ ਹਾਂ ਨਹੀਂ ਸੂਟ ਤਾਂ ਵਧੀਆ ਸਿਦੀ ਐ।
ਅੱਛਾ ਤੇ ਕਿਹੜਾ, ਲਾਈਨਿੰਗ ਵਾਲਾ ਸਵਾਇਆ ਸੀ। ਜਾਂ ਸਿੰਪਲ ਸਿਵਾਇਆ ਸੀ।
ਨਹੀ ਲੈਨਿੰਗ ਵਾਲਾ ਸਵਾਇਆ ਸੀ।
ਅੱਛਾ- ਅੱਛਾ ਤੇ ਕੀ ਲਿੱਤੀ ਸਿਵਾਈ?
ਸੁਵਾਈ ਉਹਨੇ ਚਾਰ ਸੌ ਰੁਪਏ ਲਈ ਹੈ, ਸੁਆਈ।
ਅੱਛਾ ਇਕ ਸ਼ਰਟ ਸੁਵਾਈੂ ਹੋਣੀ ਏ ਖਾਲੀ ਤੁਸੀ।
ਨਹੀਂ- ਨਹੀਂ ਨਾਲ ਸਲਵਾਰ, ਸਲਵਾਰ ਨਾਲ ਪੂਰਾ ਸੂਟ ਹੈਗਾ ਹੈ। ਚਾਰ ਸੌ ਰੁਪਇਆ ਲਿਆ ਸੀ ਸੂਟ ਤੇ ਸੋਨਾ ਹੀ ਕੋਈ ਪਾਇਆ ਨਾਲ ਈ ਫਿਟਿੰਗ ਸਹੀ ਹੈਗੀ ਐ ਕਹਿੰਦਾ ਬਿਲਕੁਲ ਪਰਫੈਕਟ ਐ।
ਇਸ ਲਈ ਤੁਹਾਡੀ ਫੇਰ ਸ਼ਰਟ ਤੇ ਲਾਈਨਿੰੰਗ ਵੀ ਲਾਈ ਏ।
ਹਾਂਜੀ ਬਾਂਹ ਤੇ ਵੀ ਲਾਈਨਿੰੰਗ ਲੱਗੀ ਹੋਈ ਹਾਂਜੀ ਹਾਂ।
ਫਿਰ ਤੇ ਸਹੀ ਲੈ ਲਿਆ ਹਾਂ ਨੀ ਤੇ ਸਾਡੇ ਇੱਥੇ ਤੇ ਤਿੰਨ ਸੌ ਰੁਪਇਆ ਤੇ ਸਿੰਪਲ ਸੂਟ ਦੀ ਲੈਂਦੇ ਪਏ ਨੇ।
ਅੱਛਾ।
ਹਾਂ, ਤੇ ਲਾਈਨਿੰੰਗ ਵਾਲੀ ਸ਼ਰਟ ਐ ਤੇ ਪੰਜ ਛੇ ਸੌ ਤੋਂ ਘੱਟ ਨੀ ਲੈਂਦੇ।
ਹੂੰ, ਲੈ ਹਾਂ ਇਹ ਤੇ ਹੈਈ ਐ। ਏ ਦਰਜੈਨੀਆਂ ਸਹੀ ਲੈ ਲੈਂਦੀਆਂ ਦਰਜੀ ਉੱਥੇ ਬਹੁਤ ਲੈਂਦੇ ਨੇ ਪੈਸੇ ਲੈਂਦੇ ਨੇ। ਲੈਨਿੰੰਗ ਆਲੇ ਸੂਟ ਦੇ ਬਹੁਤ ਪੈਸੇ ਲੈਂਦੇ ਨੇ ਦਰਜੈਨੀਆਂ ਫਿਰ ਕੁਛ ਘੱਟ ਲੈ ਲੈਂ
ਹਾਂ, ਨਾਲੇ ਮਿਹਨਤ ਵੀ ਤੇ ਹੁੰਦੀ ਐ ਨਾ ਦੇਖਣ ਨੂੰ ਤੇ ਲੱਗਦਾ ਦੋ ਇੱਧਰ ਸਿਲਾਈਆਂ ਲਾਣੀਆਂ। ਦੋ ਇੱਧਰ ਲਾਣੀ ਐ ਪਰ ਜਿਹੜਾ ਸਿੰਦਾ ਤੇ ਉਹਨੂੰ ਪਤਾ ਲੱਗਦਾ ਹਾਂ ਵੀ ਮਿਹਨਤ ਹੈਗੀ ਐ। ਬਹਿ ਕੇ ਬਹਿਣਾ ਪੈਂਦਾ ਹੈ ਲੱਗ ਕੇ ਫੇਰ ਬੰਦਾ। ਇੱਕ ਸੂਟ ਆਰਾਮ ਨਾਲ ਨਿਕਲ ਜਾਂਦਾ ਦਿਨ ਵਿੱਚ।
ਹਾਂਜੀ-ਹਾਂਜੀ, ਉਹਦੀ ਮਿਹਨਤ ਜ਼ਿਆਦਾ ਹੈ। ਲੈਨਿੰੰਗ ਆਲੇ ਸੂਟ ਦੀ ਮਿਹਨਤ ਹੈਗੀ ਐ।
ਤੇ ਤੁਸੀਂ। ਤੁਹਾਨੂੰ ਬਈ ਆਂਦੀ ਨੀ ਸਿਲਾਈ ਬਈ, ਘਰ ਪਾਣ ਵਾਲੇ ਜਿਵੇਂ ਬੰਦਾ ਸੀ ਲੈਂਦਾ ਓ।
ਹਾਂਜੀ, ਘਰ ਪਾਣ ਵਾਲੇ ਸੀ ਲੈਣ ਨੂੰਹ ਰਾਣੀ ਸਾਡੀ ਹੈਗੀ ਨਾ ਉਹ ਘੱਟ ਦਿੰਦੀ ਐ ਤੇ ਮੈਂ ਸੀ ਲੈਂ
ਅੱਛਾ ਅੱਛਾ, ਕਟਿੰਗ ਨੀ ਆਂਦੀ, ਓਦਾਂ ਸੀ ਲੈਂਦੇ ਹੋ ਤੁਸੀਂ।
ਕਟਿੰਗ ਪਹਿਲੇ ਅਸੀ ਕੱਟ ਲੈਂਦੇ ਸੀ, ਬਸ ਝਾਕਾ ਹੀ ਆ ਗਿਆ ਕਟਿੰਗ ਦਾ।
ਆਹ ਇੱਕ ਵਾਰੀ ਛੁੱਟ ਜੇ ਨਾ, ਫੇਰ ਨਿਕਲ ਜਾਂਦਾ ਦਿਮਾਗ ਵਿੱਚੋ ਫੇਰ ਸਭ ਜੋ ਵੀ ਆਂਦਾ ਹੋਏ ਨਾ, ਕਰਦੇ ਰਹੋ ਤੇ ਫਿਰ ਚੇਤਾ ਰਹਿੰਦਾਂ। ਕਿਸ ਤਰ੍ਹਾਂ ਕਟਿੰਗ ਹੋਣੀ ਆ ਉਹ ਤੇ ਹੈਈ ਐ।
ਫਿਰ ਨੂੰ ਰਾਣੀ ਨੂੰ ਕਹੀਦਾ ਉਹ ਕੱਟ ਦਿੰਦੀ ਐ, ਫੇਰ ਅਸੀਂ ਸੀ ਲੈਂਨੇ ਆ, ਹਾਂਜੀ। ਤੇ ਘਰ ਪਾਣ ਵਾਲੇ ਹੁਨ ਕਿੱਥੇ ਐਡੀਆਂ ਐਡੀਆਂ ਸਵਾਈਆਂ ਦੇਈਏ ਇੱਕ ਸੂਟ ਜਾਂ ਤਿੰਨ ਸੌ ਰੁਪਿਆ ਦਈ ਏ। ਫਿਰ ਐਨਾ ਤੇ ਅਸੀਂ ਘਰ ਈ ਪਾਣਾ, ਐਨਾ ਤੇ ਅਸੀਂ ਸੀ ਲੈਂਨੇ ਆ ਘਰ ਵਧੀਆ ਸੂਟ ਮਹਿੰਗੇ ਸੂਟ ਹੈਗੇ ਨੇ ਉਹ ਅਸੀਂ ਫਿਰ ਦਰਜਿਆਨੇ, ਤੇ ਇਹਦੀ ਫਿਟਿੰਗ ਅੱਛੀ ਆਂਦੀ ਐ ਸੋਹਣਾ ਸੂਟ ਸੀਦੀ ਐ। ਹਾਂਜੀ, ਇਹਨੇ ਆਪਣਾ ਬੁਟੀਕ ਵੀ ਪਹਿਲੇ ਖੋਲਿਆ ਹੋਇਆ ਸੀ।
ਹਾਂ ਹਾਂ ਹਾਂ।
ਬੁਟੀਕ ਆਪਣਾ ਖੋਲਿਆ ਹੋਇਆ ਸੀ, ਤੇ ਇਹਦਾ ਹੱਥ ਕਾਫੀ ਇਹਦੇ ਕੋਲ ਟੈਮ ਹੀ ਨੀ ਹੁੰਦਾ। ਸੂਟ ਸੀਣ ਦਾ ਦੋ ਤੇ ਸੂਟ ਦਿਓ ਤੇ ਦਸ ਬਾਰਾਂ ਦਿਨ ਬਾਅਦ ਇਹ ਸੀ ਦਿੰਦੀ ਐ। ਹਾਂਜੀ-ਹਾਂਜੀ, ਤੁਸੀਂ ਕਿਹਦੇ ਕੋਲ ਸਵਾਂਦੇ ਹੋ ਸੂਟ?
ਸਾਡੇ ਵੀ ਘਰ ਦੇ ਕੋਲ ਹੈਗੀ ਆ ਇੱਕ, ਉਹਦੇ ਕੋਲ ਈ ਪਾਰਟੀ ਵੇਅਰ ਉਹਦੇ ਕੋਲ ਸਵਾਅ ਲਈ ਦੇ ਨੇ, ਉੁਝ ਘਰ ਪਾਉਣ ਵਾਲੇ ਤੇ ਆਪ ਸੀ ਲੈਂਦੀ ਆ ਮੈਂ ਤੇ ਹਾਂਜੀ। ਸਿੰਪਲ ਵੀ ਨੇ ਲਾਈਨਿੰੰਗ ਵਾਲੇ ਨੇ
ਕਿੰਨੀ ਕੀ ਲੈਂਦੀ ਆ ਤੁਹਾਡੇ ਦਰਜਿਆਂਨੀ ਕੀ ਲੈਂਦੀ ਐ, ਲੈਨਿੰੰਗ ਆਲੇ ਦੀ?
ਸਾਡੀ ਦਰਜਿਆਨੀ ਤੇ ਉਹੀ ਲੈਂਦੀ ਐ, ਛੇ ਸੌ ਰੁਪਆ ਲੈਂਦੀ ਸ਼ਰਟ ਦੀ ਲਾਈਨਿੰੰਗ ਹੋ ਗਏ ਤੇ।
ਅੱਛਾ-ਅੱਛਾ ਠੀਕ ਐ। ਤੁਸੀ ਐਥੋ ਸੁਆ ਕੇ ਦੇਖੋਂ ਬੋ ਸਈ ਸੀਂਦੀ ਐ। ਆਪ ਕਦੇ ਆਓ ਤੁਸੀਂ ਘਰ ਆਓ ਤੇ ਤੁਆਨੂੰ ਮੈਂ ਲੈ ਚੱਲਾਂਗੀ ਤੇ ਤੁਸੀਂ ਹਾਂ ਤੁਸੀਂ ਸੁਆ ਕੇ ਦੇਖੋਂ।
ਹੂੰ, ਹੂੰ ਕੋਈ ਨੀ ਮੈਂ ਦੇਖਣੀ ਆ, ਬਈ ਇੱਕ ਇੱਕ ਅੱਧਾ ਸੁਵਾ ਕੇ ਦੇਖਾਗੀ, ਇੱਕ ਹੈਗਾ ਸੂਟ ਸਵਾਣ ਵਾਲਾ। ਤੇ ਨਾਲੇ ਪਤਾ ਲੱਗ ਜੇਗੀ ਫਿਟਿੰਗ-ਫੁਟਿੰਗ ਸਈ- ਸੀਦੀ ਐ ਕੇ ਨਈ, ਕਿਉਂਕਿ ਕਈ ਵਾਰੀ ਟੇਲਰ ਨਾ ਹੋਵੇ ਦੂਜਾ ਹੋਣਾ ਚਾਈਦਾ ਬੰਦਾ ਟੈਮ ਟੈਮ ਤੇ ਸਵੌਣਾ ਪੈ ਜਾਂਦਾ ਐ, ਓ ਤੇ ਹੈ ਈ ਆ। ਹੋ
ਏ ਤੇ ਹੈ ਈ ਐ, ਅੱਛਾ-ਅੱਛਾ।
ਤੇ ਸਾਰੀ ਤਰ੍ਹਾਂ ਸੂਟ ਡਰੈਸ ਵਗੈਰਾ ਵੀ ਸੀ ਦੀਂਦੀ ਆ?
ਹਾਂਜੀ ਡਰੈੱਸਾਂ ਵੀ ਹਾਂਜੀ, ਹਾਂਜੀ ਡਰੈੱਸਾਂ ਵੀ ਸੀ ਲੈਂਦੀ ਐ ਜੋ ਮਰਜ਼ੀ ਤੁਸੀਂ ਸਵਾਓ। ਆਪਣੇ ਟੋਪ ਸਆਓ ਜੀਨਸ ਉੱਤੇ ਪਾਕੇ ਟੋਪ ਓ ਸਆਓ। ਡਿ ਡਿਜ਼ਾਈਨਰ ਸੁਵਾਓ।
ਜਿਸ ਤਰ੍ਹਾਂ ਦੇ ਮਰਜ਼ੀ ਤੁਸੀਂ ਸੁਵਾਓ ਹਾਂਜੀ।
ਅੱਛਾ-ਅੱਛਾ।
ਜਿਸ ਤਰ੍ਹਾਂ ਦੀ ਮਰਜ਼ੀ ਤੁਸੀਂ ਸਵਾਓ, ਸਭ ਸੀ ਦਿੰਦੀ ਐ। ਪਰ ਕੱਪੜੇ ਚ ਜਾਨ ਪਾ ਦਿੰਦੀ ਐ, ਕੱਪੜਾ ਬੋ ਅੱਛਾ ਜੀ।
ਹਾਂ, ਹੋਰ
ਬਾ ਕੱਪੜਾ ਬਹੁ ਸੋਣਾ ਸੀਦੀ
ਬਈ ਤੁਸੀ ਤਾਂ ਕੌੜਨ ਆਏ ਸੀ ਪਿਛੇ ਜੀ ਤੇ ਓ ਮੈਂ ਪੁੱਛਣੇ ਸੀ ਮੈਂ ਤੇ ਲੈ ਆਈ ਆ ਤੇ ਮੈਨੂੰ ਜਾਚ ਹੈਨੀ ਮੈਂ ਕਿਆ ਪੁੱਛਾਂ ਵੀ ਪਤੋੜ ਕਿਸ ਤਰਾ ਵੀ ਬਣਦੇ ਨੇ ਹਾਂ। ਤੇ ਦੱਸੋ ਕਿਸਾ ਬੰਦੇ ਨੇ ਵੇਸਣ-ਵੂਸਣ ਕਿੰਨਾ ਲੱਗੇਗਾ ਪੱਤਿਆਂ ਉੱਤੇ
ਜਿਸ ਤਰਾ ਹੁਣ ਇੱਕ ਪੱਤੇ 'ਚ ਦਸ ਪੱਤੇ ਹੁੰਦੇ ਨੇ ਇੱਕ ਗੁੱਛੀ 'ਚ ਦਸ ਪੱਤੇ। ਹੁੰਦੇ ਨੇ ਤੇ ਓ ਦੋ ਗੁੱਛੀਆਂ ਲੈਲੋ ਤੁਸੀਂ। ਹਾਂ ਦੋ ਗੁੱਛੀਆਂ ਲੈਲੋ ਤੇ ਤਿੰਨ ਸ ਹਾਂਜੀ ਹਾਂਜੀ-ਹਾਂਜੀ ਇੱਕ ਬਾਟੀ ਵੇਸਨ ਦੀ ਲੈਲੋ। ਇੱਕ ਬਾਟੀ ਬੇਸਣ ਦੀ ਲੈਲੋ ਲੱਸਣ ਦੋ ਤੂਰੀਆਂ ਲੱਸਣ ਦੀਆਂ ਲੈਲੋ। ਹਾਂ ਦੋ ਤੁਰੀਆਂ ਲਸਣ ਦੀਆਂ ਲੈਲੋ ਤੇ ਫੇਰ ਤੇਲ ਸੜਨਾ ਰੱਖ ਦਿਓ।
ਦੋ ਪੂਰੀਆਂ ਗੱਠੀਆਂ ਜੇੜੀਆਂ ਹੁੰਦੀਆਂ ਨੇ ਲਸਣ ਦੀਆਂ ਓ ਲੈਲਾਂ ਨਾ।
ਪਾ ਦਿਓ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਤੇ ਓ ਤੇਲ ਸੜਨਾ। ਜੇੜਾ ਰੱਖ ਦਿਓ ਇੱਕ ਕੱੜਛੀ ਇੱਕ ਕੱੜਛੀ ਤੇਲ ਦੀ ਸੜਨੀ ਰੱਖ ਦਿਓ। ਅਤੇ ਓਦੇ ਵਿੱਚ ਤੁਸੀਂ ਪਾ ਲੋ ਹਲਦੀ ਪਾ ਲੋ ਚਮਚ ਚਮ ਅੱਧੀ ਚਮਚ ਤੁਸੀਂ ਓਦੀ ਪਾਦੋ। ਜਵੈਨ ਪਾ ਦਿਓ। ਤੇ ਅੱਧੀ ਚਮਚ ਉਹਦੀ ਪਾ ਦਿਓ। ਅ ਗਰਮ ਮਸਾਲਾ ਪਾ ਦਿਓ।
ਅੱਛਾ।
ਹਾਂਜੀ ਹਾਂਜੀ ਨਮਕ ਨਮਕ ਪਾ ਲੋਓ ਚਮਚ ਨਮਕ ਦੀ ਪਾ ਲਓ ਨਮਕ ਚਮਚ ਪਾ ਲਉ ਹਾਂਜੀ। ਹੋਰ ਕੀ ਕਹਿੰਦੇ ਅਮਚੂੂਰ ਪਾ ਲਓ ਚਮਚ।
ਠੀਕ ਹੈਏ
ਚੂਰ ਦੀ ਚਮਚ ਪਾਾਲਓ ਬਸ ਉਹਨੂੰ ਫੇਿਰ ਤੁਸੀਂ ਉਹ ਲਸਣ ਜਿਹੜਾ ਉਹ ਕੁਟ ਜੋ ਹਾਂਜੀ ਹਾਂਜੀ ਪਾਣੀ ਨਾਲ ਹੀ ਖੋਲਨਾ। ਤੇ ਉਹ ਪੱਤਿਆਂ ਨੂੰ ਡੰਡੀਆਂ ਲਾ ਲਓ ਤੁਸੀਂ ਪੱਤਿਆਂ ਦੀਆਂ ਉਹਦੀਆਂ। ਤੇ ਦੀਆਂ ਡੰਡੀਆਂ ਲਾ ਕੇ ਤੇ ਉਹਨਾਂ ਨੂੰ ਫੇਰ ਤੁਸੀਂ ਧੋ ਲਓ ਡੰਡੀਆਂ ਲਾ ਕੇ ਨਾ। ਪੱਤਿਆਂ ਨੂੰ ਫਿਰ ਧੋ ਲਓ ਧੋ ਕੇ ਪੁੱਠਿਆ ਪੁ ਪੁੱਠਾ ਰੱਖ ਕੇ ਨਾ ਪੁੱਠਾ ਰੱਖ ਕੇ ਤੇ। ਉਹ ਤੇ ਵੇਸਣ ਲਾਓ ਚਾਰ ਪੱਤਿਆਂ ਦਾ ਇੱਕ ਇੱਕ ਤੁਸੀਂ ਗੁੱਛੀ ਬਣਾ ਲਓ ਇੱਕ ਪੱਤਾ ਲਾਓ ਜ਼ਿਆਦਾ ਵੇਸਣ ਪ ਪਤਲਾ ਨਾ ਹੋਵੇ ਜੋ ਉੱਤੇ ਲੱਗ ਜਾਵੇ ਬ ਥੱਲੇ ਬੇਸਣ ਥੱਲੇ ਡਿੱਗੇ ਨਾ।
ਠੀਕ ਏ।
ਹਾਂਜੀ ਫੇਰ ਇੱਕ ਪੱਤੇ ਫਿਰ ਦੂਜੇ ਤੇ ਲਾਓ ਚੌ ਚਾਰ ਬਣਾ ਲਈਆਂ ਚਾਰ ਤੇ ਵੇਸਣ ਲਾ ਫਿਰ ਮੀਡੀਅਮ ਮੀਡੀਅਮ ਮੀਡੀਅਮ ਸਾਈਜ਼ ਦੇ ਲਓ ਵੱਡੇ ਨਾ ਗਲਦੇ ਨਹੀਂ ਐਡੀ ਜਲਦੀ ਹਾਂ ਮੀਡੀਅਮ ਸਾਈਜ਼। ਫਦੇ ਲ
ਜੇ ਪੱਕ ਜਾਂਦੇ ਹਣੇ ਨੇ।
ਹਾਂਜੀ ਹਾਂਜੀ ਹਾਂਜੀ ਉਹ ਪਦੇ ਹਾਂਜੀ ਹਾਂਜੀ। ਹਾਂਜੀ ਹਾਂਜੀ ਫਿਰ ਉਹਨੂੰ ਦੋਨੋ ਪਾਸੇਓ ਫੋਲਡ ਕਰ ਲਉ। ਫਿਰ ਉਹਲਾ ਰੋਲ ਬਣਾ ਲਉ ਰੋਲ ਬਣਾ ਕੇ ਫਿਰ ਉੱਤੇ ਟਾਗਾ ਲਵੇ ਲਓ ਬਸ ਤਾਂਗਲ ਵੇਠ ਕੇ ਇੱਕ ਪਤੀਲਾ ਲੈ ਲਉ ਉਹਦੇ ਦੋ ਕੱਪ ਪਾਣੀ ਦੇ ਪਾ ਦਿਓ। ਥੱਲੇ ਡੰਡੀਆਂ ਕੋਈ ਰੱਖ ਦੇਓ ਜਾਂ ਚਮਚੇ ਰੱਖ ਦਿਓ। ਜਾਂ ਛਾਨੀ ਕੋਈ ਹੈਗੀ ਜਾਲੀ ਕੋਈ ਹੈਗੀ ਸਟੀਮ ਦਵਾਣੀ ਫਿਰ ਉੱਤੇ ਰੱਖ ਕੇ ਢੱਕਣ ਲਗਾ ਕੇ ਅੱਧੇ ਘੰਟੇ ਅਸੀਂ ਸਲੋ ਸੇਕੇ ਤੇ ਰੱਖ ਦਿਓ
ਅੱਛਾ ਵੈਸੇ ਤੇ ਮੈ ਹੈਗਾ ਏ ਮੇਰੇ ਕੋਲ ਹੈਗਾ ਏ ਪਾਪ ਵਾਲਾ ਤੇ ਉਹ
ਹਾਂ ਉਹਦੇ ਚ ਰੱਖ ਲੋ ਹਾਂਜੀ ਹਾਂਜੀ ਹਾਂ ਸਟੀਮ ਹੀ ਦੇਣੀ ਏ। ਸਟੀਮ ਦੇਣੀ ਉ ਦੇ ਜੇ ਉਹ ਗੱਲ ਚੱਕ ਸਕੂਲ ਲਾ ਕੇ ਵੇਖ ਲਿਓ ਵੀ ਗਲ ਗਏ ਪੱਤੇ ਫਿਰ ਬੰਦ ਕਰ ਦਿਓ। ਫੇਰ ਠੰਡੇ ਹੋ ਜਾਣਗੇ ਫ਼ਿਰ ਉਹਦੇੇ ਗੋਲ ਗੋਲ ਚੱਕ ਰੋਲ ਕੱਢ ਲਓ ਫੇਰ ਤੁਸੀਂ ਤੱਲੋ ਤੇਲ ਇਚ ਤੇਲ ਚ ਪੂਰੇ ਡੀ ਫਰਾਈ ਨੀ਼ ਕਰਨੇ ਫਿਰ ਤੁਸੀਂ ਤਵੇ ਤੇ ਕਰ ਲੋ ਥੋੜ੍ਹੇ ਤੇਲ
ਅੱਛਾ ਅੱਛਾ ਚਲੋ ਠੀਕ ਹੈ ਫੇਰ ਮੈਂ ਕਰ ਲਾ। ਗੀ ਇਸ ਤਾਈ ਬਣਾ ਕੇ
ਹਾਂਜੀ- ਹਾਂਜੀ, ਠੀਕ ਏ- ਠੀਕ ਏ, ਅੱਛਾ -ਅੱਛਾ ਸਸਰੀ ਕਾਲ ਜੀ।